ਹੈਲੋ
ਸਤਿ ਸ੍ਰੀ ਅਕਾਲ ਜੀ। ਹੈਲੋ ਬੈਂਕ ਤੱਕ ਆਓਗੇ ਜੇ ਬੈਂਕ ਕਿਆ ਐ। ਇਹ ਨਤਾ ਮ
ਹੁਣ ਬਸ ਆਏਗੀ ਹਾਂਜੀ।
ਹਾਂਜੀ ਹੋਰ ਸੁਣਾਈਏ ਕੀ ਹਾਲ ਚਾਲ ਹੈ? ਬਸ ਬਡੀ
ਤੁਸੀ ਦੱਸੋ।
ਆਪ ਸੁਣਾਈਏ ਜੀ ਕੀ ਹੋ ਰਿਹਾ ਹੈ।
ਬਸ ਕੁਛ ਨੀਂ ਹੈ ਹਜ ਜੋਬ ਤੇ ਛੁੱਟੀ ਹੋ ਤੇ ਸੇ ਥੋੜਾ ਆਰਾਮ ਕਰ ਲੈਂਦੇ ਥੋੜਾ ਘੁੰਮ ਚਲੇ ਜਾਂਦੇ ਕਿਉਂਕਿ ਮੌਸਮ ਕੀ
ਬੜੀ ਦਿੱਕਤ ਆ ਸੀ ਬੜੀ ਦਿੱਕਤ ਅ ਸੀ ਜੋਬ ਕੇ ਵਿੱਚ ਇਤਨੀ ਪਰੇਸ਼ਾਨ ਹੋ ਹੈ ਜੈਸੇ ਜੈਸੇ, ਅੱਜ ਦੇ ਮਾਹੌਲ ਦੇ ਵਿੱਚ ਜਿਤਨਾਂ ਸਾਇੰਸ ਬੜਦਾ ਹੈ। ਜਿਤਨੀ ਟੈਕਨੋਲੋਜੀ ਬੜ ਰਹੀ ਹੈ ਉਸ ਹਿਸਾਬ ਦੇ ਨੌਕਰੀ ਨੀਂ ਹੈਗੀ।
ਹਾਂਜੀ ਹਾਂਜੀ। ਤੁਸੀਂ ਇਹ ਬਤਾਓ ਸਰਕਾਰੀ ਨੌਕਰੀ ਪਸੰਦ ਹੈ ਜਾਂ ਪ੍ਰਾਈਵੇਟ ਪਸੰਦ
ਹਾਂ, ਮੈਨੂੰ ਤੂੰ ਜੋ ਤਿਆਰੀ ਕਰੀ ਸੀ ਪ੍ਰਾਈਵੇਟ ਨੌਕਰੀ ਤੋਂ ਵਿੱਚ ਮੈਂ ਅੱਬ ਲੱਗਿਆ ਮੈਂ ਤੂੰ ਸਰਕਾਰੀ ਨੌਕਰੀ ਦੀ ਕਰਹੀ ਉਹ ਧੀਰੇ ਧੀਰੇ ਦੇ ਸਰਕਾਰੀ ਨੌਕਰੀ ਦੀ ਇਤਨੀ ਖ਼ਤਮ ਹੋ ਗਈ ਸੀ ਕਬੀ ਪੇਪਰ ਲੀਕ ਹੋ ਜਾਂਦਾ ਹੈ ਕਬੀ ਮੈਰਿਟ ਨੀ ਬੰਦੀ ਕਭੀ ਕੁਛ ਹੋ ਜਾਂਦਾ ਹੈ, ਕਭ ਕੁਛ ਹੋ ਜਾਂਤਾ ਹੈ। ਬਹੁਤ ਕਰਪਸ਼ਨ ਚੱਲ ਰਿਹਾ ਹੈ ਜੀ ਬਹੁਤ ਕਰਪਸ਼ਨ ਚੱਲ ਰਿਹਾ ਹੈ।
ਮੈਨੂੰ ਲੱਗਦਾ ਸਰਕਾਰੀ ਨੌਕਰੀ ਵਧੀਆ ਹੋਣਗੀ ਪਰੇ ਕੋਈ ਵੀ ਕਲੀਅਰ ਨਹੀਂ ਕਰ ਪਾ ਰਹਾ ਹੈ।
ਵਹੀ ਗੱਲ ਹੈ ਜੀ ਸਰਕਾਰੀ ਨੌਕਰੀ ਜਿਤਨੀ ਚੰਗੀ ਹੈ ਜਿਤਨੀ ਮਤਲਬ ਆਸਾਨੀ ਸੈਲਰੀ ਮਿਲ ਜਾਂਦੀ ਏ ਆਪਣਾ ਫਿਕਸ ਰਹਤਾ ਹੈ ਸਭ ਕੁਛ ਉਤਨੀ ਟੈਂਸ਼ਨ ਵੀ ਹੋ ਜਾਂਦੀ ਹੈ। ਪੇਪਰ ਨਿਕਾਲੋ, ਮੈਰਿਟ ਨਿਕਾਲੋ ਸੋ ਮਤਲਬ ਆਪਣਾ
ਗ ਫਿਰ ਸਰਕਾਰੀ ਨੌਕਰੀ ਮਿਲ ਬਹੁਤ ਔਖੀ ਹੁੰਦੀ ਹੈ ਮੈਂ ਮੁਕਾਬਲਾ ਬਹੁਤ ਹੁੰਦਾ ਹੈ ਨਾਂ।
ਹਾਂਜੀ ਹਾਂਜੀ ਹਾਂਜੀ।
ਸਟੇਸ਼ਨ ਵਿੱਚ ਲਗਾ ਹਆ ਹੈ।
ਮੈਨੂੰ ਮੈਨੂੰ। ਕੀ ਲੱਗਦਾ ਕਿ ਜਿਨੀ ਆਮ ਸਰਕਾਰੀ ਦੇ ਨੌਕਰੀ ਰੀ ਕੀ ਤਿਆਰੀਆਂ ਕਰਦੇ ਸੀ ਅਗਰ ਹਮ ਇਤੇ ਆਪਣੇ ਸਕਿੱਲ ਦੇ ਵਿੱਚ ਕੰਮ ਕਰੇ ਤੇ ਪ੍ਰਾਈਵੇਟ ਕੇ ਬਾਰੇ ਮੈਂ ਥੋੜਾ ਸੋਚਣ ਤੋਂ ਕਾਫੀ
ਹਾਂਜੀ ਇਹ ਤਾਂ ਬਸ ਇਹੀ ਇਸ ਸੋ ਨਾਲ ਬੈਠੇ ਰਹਿੰਦੇ ਨੇ ਕਿ ਗਵਰਮੈਂਟ ਜੋਬ ਲਗੇਗੀ ਤੇ ਫਿਰ ਆਰਾਮ ਨਾਲ ਰਿਲੈਕਸ
ਹਾਂਜੀ ਹਾਂਜੀ। ਜੀ ਚੰਗੀ ਗੱਲ ਹੈ ਵਾਹੀ ਵਾਲੀ ਗੱਲ ਹੈ ਜੀ ਦੇਖੋ ਅਗਰ ਅਮਿਓ ਸੋਜ ਤਰ੍ਹਾਂ ਜਾਏਗੇ ਜ ਸਰਕਾਰੀ ਨੌਕਰੀ ਕਰਨੀ ਤੇ ਸਰਕਾਰੀ ਨੌਕਰੀ ਅੱਜ ਤੋਂ ਬੁੜਾ ਭਣ ਜਾਂਦਾ ਹੈ ਉਸਕੇ ਬਾਅਦ ਕੋਈ ਕਮਾਈ ਨੀ ਹੁੰਦੀ ਹੈ ਪਰ ਮਾਹੌਲ ਅੱਜ ਦਾ ਇਤਨਾ ਖ਼ਰਾਬ ਜਾਂਦਾ ਹੈ ਕਿ ਆਪ ਕੋ ਦਸ ਹਜ਼ਾਰ ਰੁਪਏ ਵੀ ਕਰ ਕਮ ਦਗੇ ਉਸਮੇ ਵੀ ਦੁਨੀਆਂ ਭਰ ਕੀ ਮਿਹਨਤ ਲੈ ਜਾਂਦਾ ਹੈ ਲੋਕ
ਪਰ ਇਹ ਹੈ ਕਿ ਇੱਕ ਵਾਰੀ ਸਰਕਾਰੀ ਨੌਕਰੀ ਮਿਲ ਜਾਏ ਤਾਂ ਪੈਂਸ਼ਨ ਘੱਟ ਹੋ ਜਾਂਦੀ ਹੈ।
ਹਾਂ ਮੈਨੂੰ ਵੀ ਹਾਂਜੀ ਬਾਈ ਪੈਨਸ਼ਨ ਵਗੈਰਾ ਮਿਲ ਜਾਂਦੀ ਹੈ। ਧਰ ਬੈਠੇ ਮੈਡੀਕਲ ਸੁਵਿਧਾ ਕਾਫੀ ਛੁੱਟੀਆਂ ਵੇਕੇਸ਼ਨ ਛੁੱਟੀਆਂ ਜਿਤਨ ਫਾਇਦੇ ਹੋ ਜਾਂਦੇ ਉਤਨਾ ਇੰਤਜ਼ਾਰ ਕਰਨ ਦਾ ਬਣਦਾ। ਔਰ ਅੱਜ ਕੱਲ੍ਹ ਜਿਸ ਹਿਸਾਬ ਦੇ ਮਤਲਬ ਪੋਲੀਟੀਸ਼ਨਅਨ ਚੱਲ ਰਹੀ ਹੈ। ਉਸ ਹਿਸਾਬ ਦੇ ਨੌਕਰੀ
ਹਾਂ ਗਰਮੈਂਟ ਰਹੀ ਹੈੱਚ ਪ੍ਰਾਈਵੇਟ ਨੌਕਰੀ ਵਿੱਚ ਵੀ ਤਨਖਾਹ ਜ਼ਿਆਦਾ ਆਉਂਦੀ ਹੈ ਨ ਤਾਂ ਪ੍ਰਮੋਸ਼ਨ ਵੀ ਚਾਂਸ ਵਿੱਚ ਕਮੀ ਰਹਿ ਜਾਂ ਦਿੰਦੇ ਨੇ
ਹਾਂਜੀ ਉਹ ਤਾਂ ਹੈ ਜੀ ਗੱਲ ਹੈ ਦੇਖੋ ਅਗਰ ਪੇਟ ਪਾਲਣਾ ਤਾਂ ਬਹੀ ਕਿਸੇ ਨ ਗਾਇ ਦੀ ਦੋ ਰੋਟੀ ਪਾਨੇ ਕੇ ਲਿਏ ਆਪ ਮਜ਼ਦੂਰੀ ਵੀ ਘਰੇ ਤਾਂ ਪੜੇ ਉਹ ਵੀ ਘਰਨੀ ਪੜ ਜਾਂਦੀ ਹੈ।
ਹਾਂਜੀ ਉਹ ਤਾਂ ਕਰਨੀ ਪੜੇਗੀ ਦੇਖੋ ਦੋ ਵਫ਼ਤ ਦੀਸ਼ਿਸ਼ ਪੇ ਤੋਂ ਮੰਗਦਾ ਹੀ ਹੈਰ ਕੁਛ ਨਾ ਕੁ
ਹਾਂਜੀ ਹਾਂਜੀ। ਭਾਈ ਵਾਹਿਗੁਰੂ ਜੀ ਨੇ ਦੇਖੋ ਜ਼ਿੰਦਗੀ ਦੀਏ ਜ਼ਿੰਦਗੀ ਮੈਂ ਆਪਣੇ ਆਪ ਕੋ ਸਮਾਨ ਨਾਲ ਆਪਣੇ ਆਪ ਕੋ ਬਣਾਣੇ ਕੇ ਲਿਏ
ਹਾਂਜੀ ਹਾਂਜੀ ਕਰਨਾ ਤਾਂ ਦੇਖੋ ਕਫੀ ਦੇ ਸਵਾਲ ਕਰ ਤੋਂ ਹ।
ਹਾਂਜੀ ਹਾਂਜੀ ਉਹ ਤਾਂ ਹੈਗੀ ਹੈ ਵਤ ਜੀ। ਹੋ ਚਾਹੇ ਦੇਖੋ ਉੱਪਰ ਬੈਠਾ ਹੋ ਚਾਹੇ ਨੀਚੇ ਹੋ ਚਾਹੇ ਬੜੇ ਮਕਾਨ ਕਾ ਹੋ ਚਾਹੇ ਛੋਟੇ
ਤੋਂ ਹਾਂ, ਜ਼ਿੰਦਗੀ ਮੈਂ ਕੁੱਛ ਹੋਗਾ ਹੀ ਨਹੀਂ ਇਨਸਾਨ ਕੋ ਜੋਬ ਨਾ ਕਰੇ। ਕਾਮ ਨਾ ਕਰੇ ਤੇ ਕਹੀ ਕਿਸੀ ਓਰ ਦੇ ਕੁਛ ਵੀ ਨਾ ਕਰੇ ਵੇਲਾ ਈ ਬੈਠ ਰਹੇ ਲੇਕਨ ਦੇਖੋ ਪੇੜ। ਟਾ ਰੋਟੀ ਮੰਗੇ ਗਾ ਈ। ਪੇਟ ਨੂੰ ਰੋਟ ਚਾਹੀਏ। ਤ ਕਮਾਤੀ ਤੋਂ ਪੜੇਗੀ।
ਹਾਂਜੀ, ਚੰਗੀ ਗੱਲ ਐ। ਪਈ ਵਾਲੀ ਗੱਲ ਐ ਜੀ ਦੇਖੋ ਅਗਰ ਇੱਕ ਇੱਕ ਮਹੀਨੇ ਨੀ ਕਮਾਉਣ ਜੀ ਦੋ ਦੋ ਮਹੀਨੇ ਨੀ ਗਮਾਉ ਤੀਸਰੇ ਮਹੀਨੇ ਤੋਂ ਜ਼ਰੂਰਤ ਹੋ ਈ ਜਾਂਦੀ ਐ
ਹਾਂਜੀ, -ਹਾਂਜੀ।
ਮੇਰੇ ਹਿਸਾਬ ਨਾਲ ਤੋ ਮਤਲਬ ਮੈ ਕੋ ਤੋਂ ਲੱਗ ਕਿ ਪ੍ਰਾਈਵੇਟ ਜੋਬ ਨਾਲ ਗਰੋਥ ਕਾਫੀ ਹੋ ਜਾਂਦੀ ਏ। ਪ੍ਰਮੋਸ਼ਨ ਵੀ ਹੋ ਜਾਂਦਾ ਏ। ਕਲੀ ਬਾਤ ਹੋ ਜਾਂਦੀ ਕਿ ਟੀਚਰ ਹੋ ਜਾਂਨ ਦੇ ਆਪਣਾ ਡਾਕਟਰ ਵਕੀਲਾਂ ਯੋਗ
ਨਹੀਂ ਇਹ ਹੈ ਬਸ ਸਰਕਾਰੀ ਨੌਕਰੀ ਕੋ ਬੈਠੇ ਰਹੇਗੇ ਤਾਂ ਪ੍ਰਾਈਵੇਟ
ਹਾਂ ਵ ਨਿਰਭਰ ਹੋ ਜਾਂਦੇ ਇਹ ਕੀ ਸੈਲਰੀ ਪਏਗੀਮਂ ਤੋਂ ਫਿਕਸ ਸੈਲਰੀ ਮਿਲਣੀ ਏ। ਫਿਕਸ ਮੈਡੀਕਲ ਕਲੇਮ ਮਿਲਣਾ ਏ। ਤੇ ਛੁੱਟੀ ਪਾਉਣੀ ਆ ਆਪਣਾ ਜੋ ਚੱਲਲਾ ਚੰਗਾ ਚੱਲਣਾ ਦੋ ਜੀ
ਨੋ ਦੋਗਸ ਮਿਲ ਜਾਹੀ
ਜੀ-ਜੀ ਇਹ ਤਾਂ ਹੈ ਜੀ। ਤੋ ਮੇਰੇ ਕੋਲ ਤੇ ਇਸ ਹਿਸਾਬ ਨਾਲ ਤੋ ਪ੍ਰਾਈਵੇਟ ਜੋਬ ਠੀਕ ਲੱਗਦੀ ਏ ਜੀ ਮਤਲਬ ਸ਼ੁਰੂਆਤ ਮੈਂ ਕੋਈ ਵੀ ਕੰਪਨੀ ਆਪ ਜਇਨ ਕਰਦੇ ਹੋ ਤੁਡੋ ਨਾਲ ਐਕਸਪੀਰੀੰਸ ਵੀ ਨੀ ਆਉਂਦਾ ਵਾ ਤੁਡ ਆਪ ਨੂੰ ਐਕਸਪੀਰੀਅੰਸ ਦਿੰ ਦੀ ਜੋ ਚੰਦ ਪੈਸੇ ਦੀ ਜੋ ਵੀ ਹੁੰਦੀ ਹੈ ਉਹ ਤਾਂ ਮੈਂ ਸੈਲਰੀ ਵੀ ਦਿੰਦੀ ਹਾਂ ਧੀਰੇ ਧੀਰੇ ਇੰਕੀਮੇਂਟ ਹੁੰਦਾ ਕਾਫੀ ਸਕੀਲ ਮਤਲਬ ਸੁਧਾਰ ਵੀ ਹੋ ਜਾਂਦਾ ਇਸ ਬਾਨੇ ਔਰ ਕੁਛ ਨਾ ਕੁਛ ਨਆ ਸਿਖਨੇ ਦੇਖਨੇ ਕੋ ਮਿਲਦਾ।
ਹਾਂ ਹਾਂਜੀ ਸਹੀ,
ਗਰਮੈਂਟ ਮੈਂ ਨ ਸਿੱਖ ਪਾਤੇ ਜਲਦੀ ਸੇ ਕੁਛ ਵੀ ਬਈ ਗਾਰਮੈਂਟ ਮ ਪੇਪਰ ਦਾ ਤਯਰੀਆਂ ਦਾ ਤਯਰੀ ਪ੍ਰਮੋਸ਼ਨ ਦੇ ਵਿਚ ਤਯਰੀਆਂ ਲਗੇ ਰਹਿੰਦੀ ਆ ਹਾਂਜੀ ਹਾਂਜੀ
ਹਾਲਤ ਇਤਨਾ ਹੋਤਾ ਹੈ ਬਸ ਇਹ ਹੈ ਕਿ ਅ ਜਨਾ ਮਿਹਨਤ ਕਰਨੀ ਉਦੇ ਨ ਕਰ ਲਈ ਲੈਧਾ ਟਾਈਮ ਹੈ ਤੇ ਇਹੀ ਹੋਤਾ ਬਸ ਪ੍ਰਾਈਵੇਟ ਔਰ ਗਵਰਮੈਂਟ ਜੌਬ ਮੈਂ,
ਹਾਂਜੀ,
ਨਾਈਨ ਟੂ ਫਾਈਵ ਕਰ ਲੋ ਉਸੇ ਵੀ ਨਾਈਨ ਟੂ ਫਾਈਵ ਨ ਤੇ ਇਸੇ ਜ਼ਿਆਦਾ ਬੇ- ਫਿਟ ਹੋਤਾ ਹੈ ਗਾ ਮਨ ਇਸ ਲਈ ਤਾਂ ਸਭ ਇਸ ਕੇ ਪਿੱਛੇ ਹੈ ਕਿਸੇ ਇਸ ਨਾਲ ਲੱਗੇ ਹੋ ਕਿ ਯੇ ਨੀ, ਨਿਕਲ ਜਾਏ ਐਵੇਂ ਨਿਕਲ ਜਾਏ।
ਔਰ ਫਿਰ ਹਾਂਜੀ ਫਿਰ ਵਹੀ ਵਾਲੀ ਗੱਲ ਐ। ਜੇ ਤੇ ਜਿਤਨਾ ਵੀ, ਜੋਬ ਨਾਲ ਪਿੱਛੇ ਜਾਂ ਬੰਦੇ ਨਾਲ ਪਿੱਛੇ ਬਾਦਲੋ ਜੋ ਵੀ ਤੁਮਾਰਾਰੇ ਨਸੀਬ ਵਿੱਚ ਹੋਗਾ ਉਹ ਥੱਲੇ ਥਡੇ ਨਾਲ ਗੱਲ ਚੱਲਦੇ ਆਉਂਦਾ ਜੀ। ਨੌਕਰੀ ਆਦੀ ਤੇ ਇਨਸਾਨ ਉਹਦੇ ਮਿਹਨਤ ਕਰਨਾ ਹਮਾਰੀ ਉੱਪਰ ਉਹਦਾ ਹੈ ਕਿਸਮਤ ਦਾ ਹਮ ਕੁਛ ਪਲਟ ਨਹੀਂ ਸਕਦੇ।
ਹਾਂਜੀ ਹਾਂਜੀ। ਦੇਖੋ ਇਹ ਹੈ ਪ੍ਰਾਈਵੇਟ ਨੌਕਰੀ ਵਿੱਚ ਕਮ ਦਾ ਪ੍ਰੈਸ਼ਰ ਬਹੁਤ ਹੁੰਦਾ ਹੈ। ਜੋ ਦੇ ਸਕਿਉਰਟੀ ਵੀ, ਘੱਟ ਹੁੰਦੀ ਹੈ, ਗਵਰਮੈਂਟ ਵੀ ਇਤਨਾ ਉਹ ਨਹੀਂ ਹੋਤਾ ਲੋਡ। ਇਹ ਹੈ ਕਨਫਰਮ ਵੀ ਆ,
ਯ ਤਾਂ ਹੈ ਜੀ। ਮੈਂ ਮਤਲਬ ਉਹ ਕਹਿ ਤੋ ਰਹੀ ਹੋ ਮੈਂ ਬੰਦਾ ਲਾਈਫ ਟੈਮ ਦਾ ਬੇਫਿਕਰ ਹੋ ਜਾਂਦਾ। ਜਦ ਤੱਕ ਮਰਦਾ ਨੀ ਜੀ।
ਪਤਾ ਨੀ ਜੀ ਟੈਨਸ਼ਨ ਮਿਲਦੀ ਰਹਿੰਦੀ ਉਸ
ਹਾਂਜੀ ਔਰ ਸਾਡੇ ਨਾਲ ਜੋ ਹਾਂ ਪ੍ਰਾਈਵੇਟ ਨਾਲ ਜੋ ਬੰਦਾ ਹੋਦਾ ਹੈ। ਗ ਰਹਿੰਦਾ ਕਿ ਆਜ ਮੇਰੀ ਸੈਲਰੀ ਬੜੀ ਪ੍ਰਮੋਸ਼ਨ ਨੀ ਹੁਆ ਦੈਨਿਕ ਐ ਸਕਿਲ ਸੀਖ ਲੀ ਦਾ ਕਿਮੋਉਨੇਸਨ ਐਕਸਪੀਰੀਸ
ਹਿੰਦੇ
ਵਾ ਦੀ ਉਮਾਰ ਆਪਣੀ ਡੁਡਦੇ--' ਤੂੰ ਤੇ ਮੈਂ ਨਿਕਾਲ ਦੇਣਾ ਸੀ?
ਡੂੰਦੇ ਡੂੰਦੇ ਮੈਂ ਨਿਕਲ ਜਾਂਦੀ। ਪੜ੍ਹਦੇ ਪੜ੍ਹਦੇ। ਉਹ ਮੈਂ ਨਿਕਲ ਜਾਂਦੀ ਨੀ। ਤੇ ਤਸਲੀਛ ਤੋਂ ਇਨਸਾਨ। ਉਹ ਚੀ ਜਾਣਕਾਰੀ ਕਦੋਂ?
ਹਾਂ ਵਹੀ ਗਲੇ ਦੀ ਦੇਖੋ ਅਗਰ। ਮਤਲਬ ਜੋੋ। ਇੱਕ ਸਿੱਕੇ ਦੇ ਦੋ ਪਹਿਲੂ ਹੋਤੇ ਹੈ ਦੇ ਸਹੀ ਵੀ ਤੇ ਗਲਤ ਵੀ ਹਾਂਜੀ ਉਹ ਕਿਸੇ ਨੇ ਸਹੀ ਕਿਹਾ ਜੀ ਕਿ ਅਗਰ ਖੁਦ ਕੋ ਮਤਲਬ। ਆਪ ਮਾਲਿਕ ਬਨਾਨਾ ਹੈ ਤਾਂ ਫੇਰ ਆਪਣਾ? ਪ੍ਰਾਈਵੇਟ ਨਾਲ ਜੋਬ ਕਰੋ ਤਾਂ ਕਿ ਐਕਸਪੀਰੀੰਸ ਮਿਲ ਜਾ ਆਪਣਾ ਬਿਜਨਸ ਖੜਾ ਕਰ ਲਾ। ਵੱਲੋਂ। ਔਰ ਕਿਸੇ ਕੋ ਲੱਗਦਾ ਹੈ ਕਿ ਆਪਣਾ ਗੌਰਮਿੰਟ ਜੋਬ ਹਾਸਿਲ ਕਰਲੋ ਤੇ ਵਾਈਫ਼ ਟਾਈਮ ਤੇ ਜ਼ਿੰਦਗੀ ਸਫਲ ਹੋ ਜਾਂਦੀ ਹੈ?
ਜੀ ਹਾਂਜੀ ਦੇਖੋ ਉਹੀ ਬਾਤ ਹੈ। ਮਤਲਬ ਜਦ ਤੱਕ ਨਹੀਂ ਲੱਗਦੀ ਗਵਰਮੈਂਟ ਜੌਬ? ਤੇ ਫਿਰ ਆਪਣਾ। ਪ੍ਰਾਈਵੇਟ ਲੱਗੇ ਰਹਿੰਦੇ ਹੈ?
ਹਾਂ ਮਤਲਬ ਹਾਰ ਨੀ ਮਾਨਣੀ ਜੀ ਮਿਹਨਤ ਤੋਂ? ਕਰਨੀ ਆ।
ਹਾਂਜੀ ਮਤਲਬ ਦੋਨੋ ਨੇ ਆਪਣੇ ਫਾਇਦੇ ਹੈ ਆਪਣੇ ਨੁਕਸਾਨ ਹੈ। ਐਸਾ ਕਰਕੇ। ਸਾਨੂੰ ਨੂੰ ਆਪਣੀ ਜ਼ਰੂਰਤ ਤੇ ਯੋਗਤਾ ਦੇ ਹਿਸਾਬ ਨਾਲ ਨੌਕਰੀ ਚੁਨਣੀ ਚਾਹੀ ਹੁੰਦੀ ਹੈ।
ਹਾਂਜੀ ਇਹ ਦੌਰ ਦੇਖੋ ਜੀ ਮਤਲਬ ਆਜ। ਦੇ ਨਾਲ। ਇਤਨੀ ਮਹਿੰਗਾਈ ਹੈ ਨਾ। ਉਸ ਹਿਸਾਬ ਆਪ ਕੋ ਜੋ ਵੀ ਮਿਲ ਰਿਹਾ। ਜਿਸ ਵੀ ਟਾਈਮ ਪੇ ਮਿਲ ਜਾਂਦਾ ਉਸ। ਕੋ ਪਕੜ ਲੋ ਜੀ ਕਿਉਂਕਿ ਮਾਹੌਲ ਇਤਨਾ ਖ਼ਰਾਬ ਹੋ ਜਾਂਦਾ ਹੈ ਕਿ ਇੱਕ ਹੀ ਕਮਾਈ ਸੇ ਗੁਜ਼ਾਰਾ ਨਹੀਂ ਹੁੰਦਾ?
ਕਿਉਂ ਜਾ ਰਿਹਾ ਅਮਨ ਮਹਿੰਗਾਈ ਇਤਨੀ ਹੈ ਕੀ ਕਰੇ? ਇੱਕ ਕਮਾਵੇ ਤੇ। ਫਿਰ ਬੱਚੇ ਤੇ ਬੱਚੇ ਦੇ ਟਿਊਸ਼ਨ ਤੇ ਬੱਚੇ ਦੇ।
ਹਾਂਜੀ।
ਇੰਨੀ ਇੰਨੀ ਆਉਂਦੀ ਹੈ ਤੇ ਅਸੀਂ ਇੰਗਲਿਸ਼ ਮੀਡੀਅਮ ਤੇ ਲੈ ਲਏ।
ਜੀ।
ਕਵੀ ਇੰਗਲੀਸ਼ ਕਵੀ ਫ਼ੀਸ। ਸਕੂਲਾਂ ਦੀ ਫੀਸ ਕਿਤਨੀ ਆਉਦੀ ਹੈ?
ਹਾਂਜੀ ਵਹੀ ਵਾਲੀ ਬਾਤ ਹੈ ਬੱਚੋਂ ਕੀ ਪੜ੍ਹਾਈ ਨਾਲ ਆਪਣੇ ਨਹੀਂ ਹੋ ਸਕਦਾ ਜੀ ਨਹੀਂ ਹੋ ਸਕਦਾ ਸਾਡੇ ਨਾਲ ਪਹਿਲ ਹਾਂ ਪਹਿਲੇ ਕਿ ਨਾਲ ਤੂੰ। ਪਹਿਲੇ ਕੇ ਟਾਈਮ ਪੇ ਤੋਂ ਐਸਾ ਜਾਂਦਾ ਕਿ ਆਪਣੇ ਬਾਪ ਦੀ ਕਮਾਈ ਹੈ? ਵਿੱਚ ਸਾਰੇ ਕੰਮ ਹੋ ਜਾਂਦੇ ਆਸਾਨੀ ਸੀ ਪਤਾ ਵੀ ਨੀ ਚੰਦਾ ਸੀ ਅਭ ਤੋਂ ਬੈਨ ਲੈਦਾ ਬਾਈ ਲਏ ਦੇ ਚਾਚਾ ਦੇ ਤਾਊ ਦੇ ਮਤਲਬ ਸਭ ਕਮਾਉਂਦੇ ਸੀ ਉਸਦੇ ਹਿਸ ਵੀ ਕਮਾਈ ਐ ਪੂਰੀ ਨਹੀਂ ਹੁੰਦੀ ਦੇ ਖਰਚੇ ਬਣਨ ਦੇ ਬੜਨਦੇ ਜਾ ਰਹੇ
ਅਭੀ ਤਾਂ ਪ੍ਰਾਈਵੇਟ ਹੀ ਕਰ ਲੈਂਗੇੇ ਇ
ਹਾਂਜੀ-ਹਾਂਜੀ ਚੰਗੀ ਗੱਲ ਹੈ। ਬਸ ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀ ਹੈ ਚਲੋ ਚੰਗਾ ਲਗਾ ਕਰਕੇ ਜੀ ਚਲੋ, ਸਤਿ ਸ੍ਰੀ ਅਕਾਲ-ਸਤਿ ਸ੍ਰੀ ਅਕਾਲ